ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ।
ਬਸ ਬਹੁਤ ਵਧੀਆ ਠੀਕ ਹੋ।
ਹਾਂਜੀ ਵਧੀਆ ਜੀ ਤੁਸੀਂ ਦੱਸੋ।
ਹਾਂਜੀ-ਹਾਂਜੀ, ਬਸ ਹੁਣੇ ਫਰੀ ਹੋਈ ਸੀ। ਤੇ ਮੈਂ ਕਿਹਾ ਚਲੋ ਭੈਣ ਜੀ ਨਾ ਗੱਲ ਕਰਾਂ ਕਾਫੀ ਟਾਈਮ ਹੋ ਗਿਆ ਗੱਲ ਹੋਈ ਨੀ।
ਅੱਛਾ-ਅੱਛਾ। ਸਾਫ਼-ਸਫ਼ਾਈਆਂ ਹੋ ਗਈਆਂ।
ਸਾਫ਼-ਸਫ਼ਾਈ ਹਾਂਜੀ ਹੋ ਗਈ ਸਾਫ਼-ਸਫ਼ਾਈ। ਲੇਟ ਹੀ ਵੇਲੇ ਆਉਂਦੇ ਆ ਅਸੀ। ਅਸੀਂ ਆਪੇ ਕਰਨੇ ਨਾ ਸਾਰੀ ਡਸਟਿੰਗ ਵਗੈਰਾ ਆਪੇ ਕਰਨੀ ਐ। ਤੇ ਸਫਾਈ ਵੀ ਆਪੇ ਕਰਨੀ ਸਾਰੀ ਬਸ ਰਸੋਈ ਦਾ ਵੀ ਆਪੇ ਕਰਨਾ ਬਸ। ਫ਼ੇਰ ਲੇਟ ਹੋ ਜਾਨੀ ਹਾਂ ਮੈਂ।
ਹੂੰ ਸਫ਼ਾਈ ਤਾਂ ਵੇਖੋ ਜ਼ਰੂਰੀ ਹੈ ਹੀ ਹੈ ਨਾ। ਸਫ਼ਾਈ ਹੋਏਗੀ ਤੇ ਸਹੀ ਰਏ
ਹਾਂਜੀ-ਹਾਂਜੀ ਉਹ ਛੋਟੇ ਬੱਚੇ ਨੇ ਘਰ ਫਿਰ ਹਾਂ ਕੀਟਾਣੂ ਵਗੈਰਾ ਹੋ ਜਾਂਦੇ ਨੇ ਫਿਰ ਅਸੀਂ ਉਹ ਡਿਟੋਲ ਪਾ ਕੇ ਸਫਾਈ ਕਰਨੇ ਆ ਸਾਰੀ।
ਅੱਛਾ ਡਸਟਿੰਗ ਵਗੈਰਾ ਰੋਜ਼ ਹੀ ਕਰਦੇ ਹੋ।
ਹਾਂਜੀ-ਹਾਂਜੀ ਡਸਟਿੰਗ ਵਗੈਰਾ ਰੋਜ਼ ਕਰਨੇ ਆ। ਸਾਡਾ ਥੋੜਾ ਏਰੀਆ ਏਦਾਂ ਦਾ ਨਾ ਇੱਥੇ ਬਸ। ਰੋਜ਼ ਹੀ ਕਰਨੀ ਪੈਂਦੀ ਹਾਂਜੀ ਡਸਟਿੰਗ। ਹਾਂਜੀ
ਤੇ ਮਤਲਬ ਕਿ ਕੀ ਕਹਿਣ ਲੱਗੀ ਸੀ ਮੈਂ ਭੁੱਲ ਹੀ ਗਈ ਆ, ਬਸ ਦਿਮਾਗ ਮੈਂ ਵੀ ਸਫਾਈਆਂ ਹੀ ਲੱਗ ਗੀ ਸੀ ਕਰਨ।
ਅੱਛਾ-ਅੱਛਾ।
ਚੰਗੀ ਦੀ ਮੈਂ ਵੀ ਇੱਧਰ ਮਿੱਟੀ ਬੜੀ ਆ ਰਹੀ ਹੈ ਦੋ-ਚਾਰ ਦਿਨਾਂ ਤੋਂ ਨਾ।
ਹਾਂਜੀ-ਹਾਂਜੀ ਹਵਾ, ਹਾਂਜੀ-ਹਾਂਜੀ ਹਵਾ ਚੱਲ ਰਹੀ ਏ ਬਹੁ ਬਹੁਤ ਉਹੀ ਉਹ ਬੱਚੇ ਨੇ ਅਗਰ ਬੱਚੇ ਨੰਗੇ ਪੈਰੀ ਘੁੰਮਦੇ ਨੇ ਫਿਰ ਉਹ ਉਹੀ ਪੈਰ ਉੱਪਰ ਲੈ ਕੇ ਜਾਂਦੇ ਨੇ। ਫਿਰ ਵਾਰ-ਵਾਰ ਹਾਂਜੀ ਉਹੀ ਫਿਰ ਵਾਰ-ਵਾਰ ਕਰਨੀ ਪੈਂਦੀ। ਤਿਨ ਦੇ ਤਿੰਨ ਤਿੰਨ ਵਾਰ ਤਾਂ ਹੋ ਹੀ ਜਾਂਦੀ ਸਫ਼ਾਈ।
ਸਹੀ ਗੱਲ ਹੈਗੀ ਆ ਬਸ ਉਹ ਸਾਫ਼ ਸਫ਼ਾਈ ਚ ਟਾਈਮ ਨਿਕਲ ਜਾਂਦਾ ਹੋਣਾ ਫੇਿਰ ਫਰੀ ਕਿੱਥੇ ਹੋ ਪਾਉਂਦਾ
ਉਹੀ ਉਹ ਬੜਾ ਔਖਾ ਹੈ ਪੈਲੇ ਸਫਾਈ ਤੋਂ ਫਰੀ ਹੋਏ ਫਿਰ ਨਾਸ਼ਤਾ ਵਗੈਰਾ ਕਰਕੇ ਫਿਰ ਸਫਾਈ ਕੀਤੀ ਹੈ ਬੱਸ ਫਿਰ ਲੰਚ ਦਾ ਟਾਈਮ ਹੋ ਜਾ ਜ੍ਹਾਣੇ
ਸਹੀ ਗੱਲ ਹੈਗੀ ਬਸ ਜੇ ਨਿਕਲ ਜਾਂਦਾ ਟਾਈਮ ਤੇ ਹੈਾ
ਉਹੀ ਉਹ ਬਸ ਛੁੱਟੀਆਂ ਨੇ ਕੁਛ ਵੈਸੇ ਵੀ ਟਾਈਮ ਨੀ ਲੱਗਦਾ ਜੈ ਕਦੀ ਕੁਛ ਬਣਾ ਦੋ ਕਦੀ ਕੁਛ ਫਿਰ ਘਰ ਹੀ ਬਣਾ ਦਿੰਦੇ ਹ ਅਸੀ ਸਭ ਕੁਛ ਬਾਹਰੋਂ ਤਾਂ ਬੱਚਿਆਂ ਨੂੰ ਦਿੰਦੇ ਨੀ ਕੁਛ ਵੀ
ਅੱਛਾ ਅੱਛਾ ਘਰ ਹੀ ਮਤਲਬ ਕੀ ਹਾਈਜੀਨਿਕ ਵਧੀਆ ਚੀਜ਼ਾਂ ਬਣਾ ਦੇਂਦੇ ਹੋ ਤੁਸੀ ਹਨਾ
ਹਾਂਜੀ ਹਾਂਜੀ ਘਰ ਹੀ ਸਭ ਕੁਛ ਬਣਾ ਦਿੰਦੇ ਹ ਬੱਚਿਆਂ ਨੂੰ ਬੱਚੇ ਫਾਸਟ ਫੂਡ ਬਹੁਤ ਮੰਗਦੇ ਆ ਬਈ ਜਿਵੇਂ ਦੇਖਦੇ ਨੇ ਬਾਹਰ ਵੇਈ ਬਈ ਬੱਚੇ ਫਾਸਟ ਫੂਡ ਖਾ ਰਹੇ ਨਾ ਅੱਸੀ ਵੀ ਖਾਣਾ ਫਰ ਬਾਹਰ ਬਾਹਰੋਂ ਤਾਂਸੀ ਖਾਂਦੇ ਨੀ ਫੇਰ ਕਾਰ ਹੀ ਬਣਾ ਦਈਦਾ ਜੋ ਕਹਿੰਦੇ ਨੇ ਬੱਚੇ ਹਜੀ ਹ ਹ ਹਾਂਜੀ ਹਾਂ ਇੱਕ ਤਾਂ ਸਫ਼ਾਈ ਨਾਲ ਬਣਦੀ ਹੈ ਦੂਸਰਾ ਬਰਕਤ ਵਾਲੀ ਚੀਜ਼ ਬਣਦੀ ਦੀ ਇਹ ਤੇ ਬੰਦਾ ਆਪਣੇ ਆ ਹੱਥਾਂ ਨਾਲ ਬਣਾਉਂਦਾ ਬਈ ਬਹੁਤ ਹਾਈ ਨਾਲ ਲ
ਹਾਂ ਹਾਂ ਸਹੀ ਗੱਲ ਹੈਗੀ ਆ ਨਹੀਂ ਸਹੀ ਤੇ ਘਰ ਦੀ ਹੀ ਬਣਾਉਣੀ ਚਹੀਆਂ ਚੀਜ਼ਾਂ ਤੇ ਹਨਾ ਤੇ ਬਰਗਰ ਵਗੈਰਾ ਘਰ ਹੀ ਬਣਾਦੇ ਅੱਛਾ
ਜੋ ਮਨ ਕਰੇ ਉਹ ਬਣਾ ਲਈਦਾ
ਅੱਛਾ
ਹਾਂਜੀ
ਚਲੋ ਵਧੀਆ ਹੈ ਤਾਂ ਫੇਿਰ ਬੱਚੇ ਵੀ ਖੁਸ਼ ਹੋ ਜਾਂਦੇ ਹੋਣੇ
ਹਾਂਜੀ, ਹਾਂ ਬਸ ਸਾਰਾ ਦਿਨ ਹੀ ਬਿਜੀ ਰਹਿੰਦੇ ਆ ਫੇਰ ਉਸ ਕਰਕੇ ਹੋਰ ਉਓਹੀ ਅੱਜ ਆਲੂ ਟਿੱਕੀ ਬਣਾਣੀ ਏ ਆਲੂ ਉਬਾਲ ਕੇ ਰੱਖ ਰੱਖੇ ਦੇ ਨੇ, ਹਾਂਜੀ ਉਹ ਬੱਚੇ ਕਹਿੰਦੇ ਨੇ ਆਲੂ ਟਿੱਕੀ ਖਾਣੀ, ਦਹੀ ਘਰ ਜਮਾ ਲਈ ਅਸੀਂ।
ਅੱਛਾ
ਹਾਂਜੀ- ਹਾਂਜੀ ਦਹੀ ਘਰ ਜਮਾਂਦੇ ਆ ਤੇ ਦਹੀ ਵੀ ਨੀ ਲਿਆਂਦੇ, ਅਸੀ ਤਾ ਦੁੱਧ ਆਦਾ ਫਿਰ ਪਨੀਰ ਵੀ ਬਸ ਘਰ ਹੀ ਬਣਾਉਦੇ ਆ।
ਅੱਛਾ-ਅੱਛਾ ਹਾਂ ਫਿਰ ਕਿੱਥੇ ਟਾਈਮ ਮਿਲ ਪਾਦਾ ਹੁਣਾ ਤੁਹਾਨੂੰ ਤੇ ਸਾਰਾ ਦਿਨ ਇੰਝੇ ਨਿਕਲ ਜਾਂਦਾ ਹੁਣਾ।
ਬਸ ਸਾਰਾ ਦਿਨ ਇਦਾ ਹੀ ਹਾਂਜੀ -ਹਾਂਜੀ, ਹਾਂ ਦਹੀਂ ਤਾਂ ਦਹੀਂ ਤਾਂ ਰਾਤੀ ਖੱਟਾ ਲਾ ਕੇ ਰੱਖ ਓ ਤੇ ਹੀ ਜੰਮ ਹੀ ਜਾਣੀ ਹੈ। ਬਸ ਉਹਨੇ ਸਵੇਰ ਤੱਕ ਨਾ। ਬਸ ਗਰਮੀ ਬਹੁਤ ਤੇ ਬਾਹਰ ਹੀ ਰੱਖ ਦੋ ਤੇ
ਅੱਜ ਕੱਲ ਤੇ ਹਾਂ ਬਾਹਰ ਹੀ ਜੰਮ ਜਾਣ ਸਹੀ ਗੱਲ ਹੈ, ਅੱਜ ਕੱਲ ਤੇ ਬਾਹਰ ਹੀ ਜੰਮ ਹਾਂਜੀ ਭੈਣਜੀ ਬੈਨੀਫਿਟ ਵੀ ਇਹ ਖਾਣ ਚ ਜ਼ਿਆਦਾ ਬਰਕਤ ਹੁੰਦੀ ਹੈਂ ਨਹੀਂ, ਅੱਛੀ ਬਣਦੀ ਹਾਂ। ਬਾਹਰ ਦੀ ਲਿਆਓ ਕੀ ਪਤਾ ਕਿਸ ਤਰ੍ਹਾਂ ਦਾ ਦੁੱਧ ਉਹਨਾਂ ਨੇ ਕੀਤਾ ਕਿ ਨੀ ਹੈ ਹਨਾ।
ਦੋ ਤੇਜ ਵੀ ਸੁੱਕਾ ਪਾਊਡਰ ਮਿਲਾਦੇ ਨੇ, ਉਹਦੇ ਨਾਲ ਦਹੀਂ ਗਾੜੀ ਹੋ ਜਾਂਦੀ ਏ।
ਅੱਛਾ
ਜੀ ਹਾਂਜੀ ਅਸੀਂ ਘਰ ਹੀ ਬਣਾ ਲਈ ਦੀ ਐ। ਚਾਂਦੀ ਤੋਂ
ਹਾਂ ਵਧੀਆ ਨਾ ਫੇਰ ਇਹ ਤੇ, ਹੁੰ ਬਸ ਵਧੀਆ
ਹੋਰ, ਆਹੋ ਟਿੱਕੀ ਖਵਾਈ ਆ ਤੁਹਾਨੂੰ ਵੀ
ਹਾਂ ਕੋਈ ਨੀ ਜਦੋਂ ਸਾਡਾ ਚੱਕਰ ਲੱਗੇਗਾ ਅਸੀਂ ਜਰੂਰ ਆਵਾਂਗੇ। ਫੇਰ ਤੁਸੀਂ ਬਣਾ ਕੇ ਬਣਾਇਆ ਜਿ ਸਿਕ ਖਾਵਾਂਗੇ
ਹਾਂਜੀ ਹਾਂਜੀ ਹੋਰ ਆਣ ਤੋਂ ਪਹਿਲੇ ਫੋਨ ਕਰਿਆ ਜੇ ਅਸੀਂ ਕੁਛ ਨਾ ਕੁਛ ਬਣਾ ਕੇ ਰੱਖਾਂਗੇ ਤੁਹਾਡੇ ਵਸਤੇ ਹਾਂ ਕੋਈ ਫਾਸਟ ਫੂਡ ਖਾਣਾ ਜਾਂ ਕੁਛ ਖਾਣਾ ਹੈ ਦੱਸਦੇ ਜੇ ਮੋਮੋਸ ਵਗੈਰਾ ਸਭ ਕੁਛ ਬੱਚੀਆਂ ਪਿੱਛਨ ਕਰਨਾ ਹੀ ਪੈਂਦਾ ਨਾ ਵੇਖ ਹੁਣ ਬਿਮਾਰ ਹੋ ਜਾੇ ਬੰਦਾ ਤਾਂ ਵੀ ਤਾਂ ਡਾਕਟਰਾਂ ਕੋਲ ਲੈ ਕੇ ਭੱਜਣਾ ਪੈਂਦਾ ਵ ਫਿਰ ਇਹਨਾ ਚੰਗਾ ਫੇਰ ਅਸੀਂ ਥੋੜਾ ਗਰਮੀ ਹੈ ਜੀ ਕੋਈ ਗੱਲ ਨੀ ਆਨਾ ਵੈਸੇ ਤਾਂ ਹੁਣ ਮੌਸਮ ਠੰਡਾ ਆਇਆ ਤਾਂ ਦੋ ਤਿੰਨ ਦਿਨ ਹੋ ਗ ਨਾ
ਅੱਛਾ ਅੱਛਾ
ਜੀ ਹਾਂਜੀ ਬਰਸਾਤ ਪਈ ਨਾ ਥੋੜਾ ਫਰਕ ਪੈ ਗਿਆ ਏਹ ਪਹਿਲੇ ਹੋ ਗਈ ਸੀ ਗਰਮੀ ਬਹੁਤ
ਹਮ ਹਮ ਨਹੀਂ ਸਾਡੇ ਤਾਂ ਬਈ ਗਰਮੀ ਹੈ ਜੇ ਬਹੁਤ ਇੱਥੇ ਹਾਂ ਸਾਡੇ ਸਾਈਡ ਗਰਮੀ ਹੈ ਤੇ ਇਸ ਕਰਕੇ ਅਸੀ ਤਾਂ ਬਸ ਸਵੇਰੇ ਨਾਸ਼ਤਾ ਤਿਆਰ ਕੀਤਾ ਹੋਰ ਫਟਾਫਟ ਨਾਸ਼ ਰਾਇਤਾ ਬਣਾਇਆ ਮੈ ਤੇ ਮੈਨੂੰ ਤੇ ਬਹੁਤ ਗਰਮੀ ਲੱਗੀ
ਅੱਛਾ ਅੱਛਾ ਕੀ ਬਣਾਇਆ ਜੇ ਅੱਜ ਨਾਸ਼ਤੇ ਚ
ਆਲੂ ਦੇ ਪਰੋਂਂਠੇ ਬਣਾਏ
ਅੱਛਾ ਅੱਛਾ
ਖੁਸ਼ ਰਹੋ
ਹਾਂ ਉਹ ਵੀ ਵਧੀਆ ਹੁੰਦੇ ਨੇ ਹੋਰ
ਨਾਲ ਦਹੀਂ ਮੰਗਾਈ ਤੇ ਸੀ ਪਰ ਦਹੀਂ ਸਹੀ ਨਿਕਲੀ ਨ ਖੱ ਟੀ ਲਈ ਉਹੀ ਤੁਹਾਡੇ ਵਾਲੀ ਗੱਲ ਮੈਂ ਜਿਹੜੇ ਆਪਾਂ ਘਰ ਚੀਜ਼ ਬਣਾਉਂਦੇ ਹਾਂ ਨਾ ਉਹ ਜ਼ਿਆਦਾ ਵਧੀਆ ਹੁੰਦੀ ਹਨਾ ਤੇ ਬਾਜ਼ਾਰੋਂ ਲਵਾਂਗੇ ਉਹਦੇ ਚ ਉਹ ਗੱਲ ਹੁਣ ਹੀ ਨਹੀਂੀ ਉਹ ਦਾ
ਨਹੀਂ ਆਉਂਦੇ ਸਹੀ ਗੱਲ ਹੈ ਤਾਂਈ ਤੁਸੀਂ ਕਾਰ ਹੀ ਬਣਾ ਲਿਆ ਉਰੋ ਘਾਰ ਤਾਂ ਬਹੁਤ ਅੱਛੀ ਦਹੀਂ ਬੰਦ
ਹਾਂ ਮੈਂ ਉਹਦਾ ਹੀ ਉਹ ਸੋਚ ਰਹੀ ਹਾਂ ਥੋੜਾ ਨਾ ਦੁਦ ਐਸਟਰਾ ਲੈਂਦਾ ਆ ਕਰਨਾ ਹੈ ਤੇ ਤਾਂ ਦਹੀਂ ਘਰ ਹੀ ਜਮਾਨਾ ਕਰਨੇ ਆ ਹੋਰ ਦੱਸੋ
ਆਾਂ
ਹੋਰ, ਦੱਸੋ
ਹੋਰ, ਬਸ ਵਧੀਆ ਬਹੁਤ
ਹਮ ਚਟਨੀ ਫੇਰ, ਬਣਾਦੇ ਹੋ ਨਾਲ ਮਿੱਠੀ।
ਹਾਂਜੀ
ਹਾਂਜੀ, ਧਨੀਆ ਪੁਦੀਨਾ ਦੀ ਵੀ ਬਣਾਦੇ ਡੋਲਾ ਛੱਡ ਅੱਛਾ ਅੱਛਾ ਹਾਂ, ਚਟ ਨੀ ਬਨ ਦਸ ਸਵਾਦ ਆਣਾ ਨੀ, ਟਿੱਕੀ ਦਾ ਨਾ ਤੇ ਅਨਾਰ ਵਗੈਰਾ
ਹਾਂਜੀ, ਅਨਾਰ ਪਾ ਲੋੋ ਵਿੱਚ
ਅੱਛਾ
ਹਾਂਜੀ, ਇਮਲੀ ਦੀ ਵੱਖਰੀ ਬਣਾਣੇ ਆ, ਤੇ ਉਹ ਇਮਲੀ ਤੇ ਗੁੜ ਦੀ ਤੇ ਪੁਦੀਨੇ ਵਖਰੀ ਬਣਾਣੇ ਆ
ਅੱਛਾ ਅੱਛਾ, ਹਾਂ ਸਹੀ ਆ, ਮੈਂ ਵੀ ਅੱਜ ਸੋਚਦੀ ਪਾਈ, ਆਲੂ ਉਬਾਲੇ ਲੈਣ ਤੇ, ਥੋੜੇ ਜ਼ਿਆਦਾ ਆ ਤੇ ਸੋਚਦੇ ਆ, ਟਿੱਕੀ ਕੀ ਬਣਾ ਲਾ
ਹਾਂ, ਟਿੱਕੀ ਬਹੁਤ ਅੱਛੀ ਬਣਦੀ ਐ।
ਕਿਹਾ ਚਲੋ, ਹੁਣ ਆਲੂ ਦੇ ਪਰੋਂਠੇ ਖਾ ਲੈਣ ਤੇ ਫੇਰ ਉਹਦਾ ਵੀ ਆਲੂ ਹੋ ਜਾਣ ਤੇ, ਦਿੱਕਤ ਹੋ ਜਾਂਦੀ ਆ, ਨਾ ਗਰਮੀ ਦਾ ਮੌਸਮ ਆ। ਇਸ ਕਰਕੇ, ਬੜਾ ਸੋਚ ਕੇ ਬਣਾਣੀ ਪੈਂਦੀ
ਹੂੰ ਨਹੀਂ ਵੈਸ ਦਹੀ ਹੁੰਦੀ ਨਾਲ ਤਾਂ ਨਹੀਂ ਖ਼ਰਾਬ ਕਰਦੀ। ਚਟਨੀ ਆ, ਪੁਦੀਨੇ ਦੀ
ਆਲੂ ਦਾ ਡਰ ਹੀ ਲੱਗਦਾ, ਨਾ ਆਲੂ ਦਾ ਤੇ
ਹੂੰ ਅੱਛਾ ਅੱਛਾ, ਹਾਂ ਜਿਨਾਂ ਨੂੰ ਪ੍ਰੋਬਲਮ ਹੋਇਆ, ਉਹਦੇ ਵਾਸਤੇ ਫਿਰ ਦਿੱਕਤ ਹੀ ਹੋ ਜਾਂਦੀ ਆ, ਹਾਂ
ਤੇ ਸਭ ਦਾ ਮਨ ਕਰੇਗਾ ਖਾਣ ਤੇ, ਹਨਾ ਫੇਰ ਇੱਕ ਇੱਕਲਾ ਖਾਏ ਇੱਕ ਨਾ ਖਾਏ ਮਨ ਤਰਸਾਇਓ ਵੀ ਉਹ ਲੱਗਦਾ ਏ ਹਾਏ
ਉਹ ਤਾ ਹੈ।
ਹਾਂ ਇਸ ਕਰਕੇ।
ਹੋਰ ਘਰ ਪਰਿਵਾਰ ਸਭ ਠੀਕ ਐ।
ਹਾਂ ਸਭ ਠੀਕ ਨੇ ਸਭ ਵਧੀਆ ਨੇ, ਤੇ ਤੁਸੀਂ ਜਦੋਂ ਸਫਾਈਆਂ-ਸਫੂਈਆਂ ਕਰ ਤੇ ਉਹ ਕੋਈ ਹੂੰ ਯੂਜ ਕਰਦੇ ਹੋ ਸਮਾਨ ਡੀਲ ਡਿਟੋਲ ਵਗੈਰਾ
ਹਾਂਜੀ-ਹਾਂਜੀ ਡੈਟੋਲ ਪਾਨੇ ਆ ਅਸੀਂ ਜਾਂ ਲਾਈਜ਼ੋਲ ਲੈਈ ਆਈ ਦਾ। ਹਾਂਜੀ-ਹਾਂਜੀ ਲਾਈ ਜ਼ੋਲ ਈ ਬੈਸਟ ਹੈਗਾ। ਹਾਂ ਲਾਇਜ਼ਲ ਖਤ ਹਾਂ ਲਾਇਜ਼ਲ ਖ਼ਤਮ ਹੋਇਆ ਦਾ ਸੀ ਤੇ ਫਿਰ ਹੁਣ ਮੈਂ ਡਿਟੋਲ ਯੂਜ ਕਰ ਲਿਆ। ਉਹ ਵੀ ਅੱਛਾ ਹੁੰਦਾ ਹਾਂ, ਫਿਨਾਇਲ ਦੀ ਨਾ ਸਮੈਲ ਚੜਦੀ ਏ ਹੁੰਦੀ ਤੇ ਉਹ ਵੀ ਵਧੀਆ ਵੇ।
ਹੂੰ-ਹੂੰ ਹਾਂ ਉਹ ਵੀ ਸਮੈਲ ਥੋੜ੍ਹੀ ਹੁੰਦੀ। ਚੜ੍ਹਦੀ ਫਿਨਾਇਲ ਨਾ, ਪਰ ਅੱਜ-ਕੱਲ੍ਹ ਤਾਂ ਬੜੀ ਵਧੀਆ ਆ ਗਈਆਂ ਨੇ।
ਹਾਂ ਉਹ ਖੁਸ਼ਬੂ ਵਾਲੀ ਹੈ ਨਾ ਲਾਈਜ਼ੋਲ, ਕਾਫ਼ੀ ਫਲੇਵਰ ਹੈਗਾ ਨਾ ਉਹਦੇ ਚ। ਹਾਂ
ਅੱਛਾ-ਅੱਛਾ
ਹਾਂਜੀ
ਹੂੰ ਚਲੋ ਵਧੀਆ ਕਿਉਂਕਿ ਸਫਾਈ ਤਾਂ ਜ਼ਿਆਦਾ ਜ਼ਰੂਰੀ ਹੈ ਘਰ ਚ ਰੱਖਣੀ ਹੈ ਨਾ, ਸਫਾਈ ਹੋਈ ਦੀ ਹੋਵੇ ਤੇ ਮਨ ਵੀ ਸਹੀ ਰਹਿੰਦਾ ਖਿਲਿਆ-ਖਿਲਿਆ ਰਹਿੰਦਾ। ਗੰਦ ਜਾਂ ਪਿਆ ਹੋਵੇ ਤੇ ਵੈਸੇ ਹੀ ਦਿਲ
ਉਹੀ ਜਿਹਨਾਂ ਦੇ ਘਰ ਬੱਚੇ ਬੱਚੇ ਨੇ ਉਹਨਾਂ ਆਸਤੇ ਤਾਂ ਜ਼ਿਆਦਾ ਈ ਜ਼ਰੂਰੀ ਏ। ਹਾਂ, ਹੋਰ ਬੱਚੇ ਕਿਉਕਿ ਨੀਚੇ ਗੇੜਦੇ ਨੇ ਸਮਾਨ